ਸਤਿ ਸ੍ਰੀ ਅਕਾਲ ਜੀ
ਹੋਰ ਸੁਣਾਓ ਠੀਕ ਹੋ
ਹਾਂਜੀ ਮੈਂ ਠੀਕ ਹਾਂ ਤੁਸੀਂ ਸੁਣਾਓ ਤੁਸੀਂ ਕਿਵੇਂ ਹੋ?
ਬਸ ਵਧੀਆ ਹੋਰ ਬੱਚੇ ਠੀਕ ਨੇ।
ਹਾਂਜੀ, ਹਾਂਜੀ ਬੱਚੇ ਵੀ ਠੀਕ ਨੇ। ਤੁਸੀਂ ਦੱਸੋ ਛੁਟ ਛੁੱਟੀਆਂ ਪੈ ਗਈਆਂ ਬੱਚਿ
ਹਾਂ। ਅੱਜ ਪਹਿਲੀ ਛੁੱਟੀ ਸੀ, ਨਾਲੇ ਉਹ ਨਾ ਕੀ ਕਹਿੰਦੇ ਆ ਡੋਕ ਤੇ ਓਦੋਂ ਗਈ ਸੀ ਮੈਂ ਅੱਖਾਂ ਟੈਸਟ ਕਰਾਣ।
ਅੱਛਾ, ਅੱਛਾ। ਕਿਤੇ ਵੱਡੇ ਤੇ ਛੋਟੇ ਸੀ। ਅੱਛਾ, ਅੱਛਾ।
ਹਾਂ, ਉਹਦੀ ਅੱਖਾਂ ਟੈਸਟ ਕਰਾਣ ਗਈ ਸੀ ਤੇ ਨੰਬਰ ਤੇ ਵੱਧ ਆਇਆ ਦਾ ਉਹਦਾ, ਅੱਜ ਕੱਲ ਇੰਨਾ ਫੋਨ ਦੇਖਦੇ ਨੇ, ਇੰਨਾ ਟੀ ਵੀ ਦੇਖਦੇ ਨੇ ਅੱਖਾਂ ਖ਼ਰਾਬ ਹੀ ਹੁੰਦੀਆਂ ਫਿਰ
ਹਾਂ ਚਸ਼ਮੇ ਤੇ ਲੱਗੇ ਹੋਏ ਨੇ, ਇੱਥੇ ਵੀ ਸਭ ਨੂੰ ਚਸ਼ਮੇ ਲੱਗੇ ਹੋਏ ਨੇ, ਮੈਨੂੰ ਆਪ ਚਸ਼ਮਾ ਲੱਗਾ ਹੋਇਆ ਹੈ।
ਹੀ ਮੈਨੂੰ ਵੀ ਲੱਗਾ ਗਾ, ਮੇਰੀ ਤੇ ਬਾਏ ਬਰਥ ਹੀ ਸੀ।
ਅੱਛਾ, ਅੱਛਾ ਹਾਂ, ਤੁਹਾਡੇ ਤੇ ਬਾਏ ਬਰਥ ਹੈਗੀ ਐ। ਅਰੇ ਟੀ ਵੀ ਇਹਨਾਂ ਦਾ ਦੇਖਦੇ ਨੇ ਫੋਨ, ਏਨਾਂ ਦੇਖਦੇ ਨੇ
ਹੋਰ ਐਨਾ ਟੀ ਵੀ ਫੋਨ ਦੇਖਦੇ, ਨੰਬਰ ਆਇਆ ਤਾਂ ਇਨਾ ਮੈਂ ਤੇ ਅੱਜ ਉਹਨੂੰ ਕਿਹਾ ਮੈਂ ਕਿਹਾ ਅਗਰ ਤੂੰ ਜ਼ਿਆਦਾ ਟੀ ਵੀ ਦੇਖਦੀ ਐਂ ਖੇਰ ਤੇਰੀ ਆਂਖੇ ਖਰਾਬ ਹੋ ਜਾਏਂਗੀ। ਸਾਰੀ ਦੇਖਣੀ ਦੇਖ ਨਹੀਂ ਪਾਏਂਗਾ ਤੂੰ ਕੁੱਛ, ਫਿਰ ਅੱਜ ਉਹ ਬ ਡਰਾਇਆ ਡਾਕਟਰ ਨੇ ਵੀ ਡਰਾਇਆ, ਕੀ ਫੋਨ ਘੱਟ ਵੇਖੋ, ਟੀ ਵੀ ਘੱਟ
ਹੂੰ, ਹੂੰ, ਹੂੰ, ਹੂੰ ਅਰੇ ਅੱਜ ਕੱਲ੍ਹ ਅਰੇ ਸਬਜ਼ੀਆਂ ਵੀ ਤੇ ਨਹੀਂ ਖਾਂਦੇ, ਹਰੀ ਸਬਜ਼ੀਆਂ ਖਾ ਲੈਣ, ਉਹਦੇ ਨਾਲ ਵੀ ਬੜਾ ਫਰਕ ਪੈ ਜਾਂਦਾ ਹੈ। ਹਰੀ ਸਬਜ਼ੀਆਂ ਤੇ ਬਿਲਕੁਲ ਨਹੀਂ ਖਾਂਦੇ, ਨਾ ਲੋਕੀ ਤੋਂ ਕੀ ਭਿੰਡੀ ਵੀ ਪਾਲਕ ਕੁਛ ਨੀ ਖਾਂਦੇ। ਅੱਜ ਵੀ ਟਿੰਡੇ ਬਣਾਏ ਨੇ ਮੈਂ, ਟਿੰਡੇ ਬਣਾਏ ਨੇ ਕਿਸੇ ਨੇ ਨੀ ਖਾਣੇ, ਬਸ ਮੈਂ ਹੀ ਖਾ ਖਾਵਾਂਗੀ।
ਹਾਂ ਸਾਡੇ ਘਰ ਵੀ ਆਈ ਸਭ ਰਹਿੰਦਾ ਏ। ਇੰਨੀ ਸਬ ਸਬਜ਼ੀਆਂ ਦੇ ਦੇਖੋ ਹਰੀ ਸਬਜ਼ੀਆਂ ਖਾਣ ਨਾਲ਼ ਬੜੇ ਫ਼ਾਇਦੇ ਨੇ। ਤੇ ਮੈਂ ਤੇ ਓਹ ਆ ਵੱਡੀ ਵਾਲੀ ਨੂੰ ਵੀ ਆਹੀ ਬੋਲਦੀ ਆ ਕਿ ਉਹ ਕਹਿੰਦੀ ਰਹਿੰਦੀ ਵਾਲ ਨੀ, ਮੈਂ ਕਿਹਾ, ਤੂੰ ਦਾਲ ਨਾਲ ਖਾਇਆ ਕਰ। ਪਾਲਕ ਖਾਇਆ ਸਾਰੇ ਹਰੀ ਸ ਸਬਜ਼ੀਆਂ ਖਾ ਕਰ ਵਾਲ ਨੂੰ ਆਪੇ ਵੱਡ ਦੇ ਹੋਣਗੀਆਂ।
ਹਾਂ ਪਾਲਕ ਤੇ ਪਾਲਕ ਤੇ ਖਾਣੀ ਚਾਹੀਦੀ ਐ, ਸਾਡੇ ਘਰ ਪਾਲਕ ਫਿਰ ਵੀ ਥੋੜ੍ਹੀ ਬਹੁਤ ਖਾ ਲੈਂਦੇ ਆ, ਪਨੀਰ ਪਾਦਾ ਨਾ ਵਿੱਚ ਪਾਲਕ ਪਨੀਰ ਤੇ ਉਹ ਤੇ ਖਾ ਲੈਂਦੇ ਨੇ। ਬਾਕੀ ਹੋਰ ਚੀਜ਼ਾਂ ਨਹੀਂ ਖਾਂਦੇ
ਅੱਛਾ ਖਦਾ ਤੇ ਉਹ ਬੜਾ ਹੀ ਹੋ ਗਿਆ ਅਤੇ ਫਿਰ ਹੁਣ ਮੈਂ ਉਹ ਬਣਾ ਕੇ ਦਿੱਤਾ ਡਰਾਈਫ ਫਰੂਟ ਹੁੰਦੇ ਨਾ ਸਾਰੇ ਡਰਾਈ ਫਰੂਟਸ ਥੋ ਨਾ ਪੀ ਲਿਆ, ਪੀ ਕੇ ਉਹਦੇ ਨਾਲ ਬੇਸਣ ਥੋੜਾ
ਹਾਂ ਹਾਂ ਹਾਂ ਹਾਂ ਅੱਛਾ ਹਾਂ ਉਹ ਵੀ ਵਧੀਆ ਹੁੰਦਾ ਐ। ਮੈਂ ਵੀ ਪਹਿਲੇ ਖਾਂਦੀ ਹੁੰਦੀ ਸੀ ਹਾਂ, ਮੈਨੂੰ ਨਾ ਜ਼ੁਖਾਮ ਬੜਾ ਲੱਗਦਾ ਸੀ ਪਹਿਲੇ ਤੇ ਮੈਂ ਉਹ ਖਾਂਦੀ ਸੀ ਤੇ ਮੈਨੂੰ ਫ਼ਰਕ ਪੈ ਗਿਆ ਸੀ ਕਾਫੀ।
ਹਾਂ ਉਹ ਪ੍ਰੋਟੀਨ ਹੁੰਦਾ ਏ ਅੱਛਾ ਹੋਤਾ ਹੈ ਉਹ
ਹਾਂ
ਨਹੀਂ ਮੈਂ ਤੇ, ਹਾਂ ਮੈਂ ਤੇ ਦੋ-ਦੋ ਕਿੱਲੋ ਦੇ ਡੱਬੇ ਭਰ ਕੇ ਰੱਖ ਦਿੰਣੀ ਆਂ
ਅੱਛਾ ਹਾਂ ਤੇ ਵਧੀਆ ਤੇ ਹੈ ਹੀ ਉਹ ਦੇਖੋ ਦੇਖੋ ਸਰਦੀਆਂ ਗਰਮੀਆਂ ਦੋਨੋ ਵਧੀਆ ਹੈ ਬਸ ਇਹ ਗਰਮੀਆਂ ਥੋੜ੍ਹਾ ਹੋ ਜਾਂਦਾ ਹੈ ਬਾਕੀ ਉਹਨੂੰ ਭਿਗੋ ਕੇ ਖਾ ਲੋ ਨਾ
ਹਾਂ, ਸਰਦੀਆਂ ਚ ਤੇ ਸਰਦੀਆਂ ਚ ਤੇ ਲੱਗ ਜਾਂਦਾ ਗਰਮੀਆਂ ਚ ਨਹੀਂ ਲੱਗ ਤਾਂ ਗਰਮ ਹੁੰਦਾ ਹੈ ਨਾ ਫਿਰ
ਹਾਂ ਸਾਡੇ ਤੇ ਡਰਾਏ ਫਰੂਟਸ ਹਾਂ ਸਾਡੇ ਤੇ ਡਰਾਏ ਫਰੂਟਸ ਨਾ ਭਿਗੋ ਕੇ ਰੱਖ ਦਿੰਦੇ ਨੇ ਹਾਂ ਮੈਂ ਹਾਂ, ਰੋਜ਼ ਨਾ ਇਹ ਜਾਂ ਫਿਰ ਮੈਂ ਨਾ ਡਰਾਈ ਫਰੂਟਸ ਪਿਗੋ ਦਿੰਦੇ ਹਾਂ ਰਾਤੀ ਜਿਵੇਂ ਬਦਾਮ ਜੋ ਵੀ ਕਿਸ਼ਮਿਸ਼ ਹੋ ਗਈ ਔਰ ਵਾਲਨਟ ਹੋ ਗਏ ਇਹ ਸਭ ਚੀਜ਼ਾਂ ਨਾ ਅਸੀਂ ਭਿਗ ਹੋ ਕੇ ਰੱਖ ਦਿੰਦੇ ਹਾਂ ਫਿਰ ਸਵੇਰੇ ਖਾਂਦੇ ਹਾਂ ਅਸੀਂ
ਹਾਂ ਹੁਣ ਤੇ ਮੈਂ ਵੀ ਬੱਚਿਆਂ ਨੂੰ ਨਾ ਬਦਾਮ ਪਿਓਕੇ ਬਦਾਮ ਸਭ ਪਿਓ ਕੇ ਸਵੇਟਰ ਦੇ ਦਿੰਦੀ ਹਾਂ ਹਮ
ਹਾਂ ਬਾਕੀ ਫਰੂਟਸ ਵੀ, ਹਾਂ ਹੁਣ ਤੇ ਮੈਂਗੋ ਔ ਆ ਗਏ ਨੇ, ਮੈਂਗੋ ਵੀ ਖਾ ਲੈ ਮੈਂਗੋ ਚਲੋ ਇਹ ਚਲੋ ਵਧੀਆ ਚੀਜ਼ ਹੈ ਕਿ ਬੱਚੇ ਮੈਂਗੋ ਖਾ ਲੈਂਦੇ ਨੇ ਆਸਾਨੀ ਨਾਲ ਹੀ
ਹਾਂ ਇਹੀ ਗੱਲ ਹੈ ਨਾ ਬੱਚੇ ਆਸਾਨੀ ਨਾਲ ਮੈਂਗੋ, ਮੈਂਗੋ ਤਾਂ ਅੱਛੀ ਗੱਲ ਏ, ਮੈਂਗੋ ਤੇ ਖਾਣਾ ਚਾਹੀਦਾ।
ਹਾਂ ਔ ਔ ਨਹੀਂ ਖਾਂਦੇ ਮਸਕ ਮੈਲਨ ਨੀ ਖਾਂਦੇ ਨਾ
ਹਾਂ।
ਮੈਂਗੋ ਖਾ ਲੈਂਦੇ ਨੇ।
ਹਾਂ, ਮੈਂਗੋ ਤੇ ਸਭੀ ਬੱਚੇ ਖੁਸ਼ ਹੋ ਕੇ, ਮੈਂਗੋ ਤੇ ਸਭੀ ਬੱਚੇ ਖੁਸ਼ ਹੋ ਕੇ ਖਾ ਲੈਂਦੇ ਨੇ।
ਹਾਂਜੀ ਹਾਂਜੀ, ਹੋਰ ਕਿੱਥੇ ਜਾਣਾ ਨੀ? ਤੁਸੀਂ ਘੁੰਮਣ।
ਬਸ ਦੇਖੋ ਹੁਣ ਬੱਚਿਆਂ ਦੀ ਛੁੱਟੀਆਂ ਪਈਆਂ ਏ ਦੇਖਾਂਗੇ ਬੜੀ ਗਰਮੀ ਥੋੜੀ ਗਰਮੀ ਹਲੇ ਹੁਣ ਤੇ ਨੋ ਤਪਾ ਸ਼ੁਰੂ ਹੋ ਗਿਆ ਏ।
ਹਾਂ, ਨੋ ਤਪਾ ਸ਼ੁਰੂ ਹੋ ਗਿਆ। ਬੜੇ ਔ ਤਪ ਚ ਬਾਰ ਤੇ ਲੂ ਚਲਦੀ ਭੀ ਹੈ ਬਿਲਕੁਲ, ਕਿੱਥੇ ਨੀ ਜਾਇਆ ਜਾਂਦਾ ਸ਼
ਔਹੀ ਤਾਂ, ਹਜੇ ਤੇ ਬਹੁਤ ਗਰਮੀਆਂ ਹੈ ਤੇ ਕਿੱਥੇ, ਕਿੱਥੇ ਵੀ ਨਿਕਲਣ ਦਾ ਫਾਇਦਾ ਨਹੀਂ ਹੈਗਾ। ਇਸ ਕਰਕੇ ਮੈਂ ਤੇ ਹਜੇ ਕਿਹਾ ਕਿ ਦਸ ਅ ਦਿਨ ਰ ਫੇਰ ਦੇਖਾਂਗੇ।
ਹਾਂ, ਔਹੀ ਨਾ ਇਸ ਟਾਈਮ ਤੇ ਕਿੱਥੇ ਨਾ ਨਿਕਲੋ ਬਸ। ਘਰ ਬੈਠੇ ਰਹੋ।
ਸਹੀ ਗੱਲ ਏ ਇਸ ਟਾਈਮ ਤੇ
ਮੈਂ ਤੇ ਕਿੰਨਾ ਚਿਰ ਹੋ ਗਿਆ ਬਾਜ਼ਾਰ ਵੀ ਨਹੀਂ ਨਿਕਲੀ ਏਹੀ ਗਰਮੀ ਕਰਕੇ। ਮੈਨੂੰ ਨਾ ਗਰਮੀ ਤੋਂ ਥੋੜਾ ਹੋ ਵੀ ਜਾਂਦਾ ਮੈਨੂੰ ਚੱਕਰ ਜੇ ਆ ਜਾਂਦੇ ਨੇ।
ਹਾਂ, ਮੈਂ ਆਪ ਮੇਰਾ ਮੇਰੇ ਵੀ, ਮੇਰਾ ਵੀ। ਬੀ ਪੀ ਲੋ ਹੋ ਜਾਂਦਾ ਏ ਗਰਮੀ ਨਾਲ। ਰੋ ਮੇਰੇ ਕੋਲ ਰੋਟੀ ਵੀ ਨਹੀਂ ਖਾਈ ਜਾਂਦੀ। ਜੀ ਮੈਂ ਸਿਰਫ ਪਾਣੀ ਹੀ ਮਤਲਬ ਲੰਚ ਹੁੰਦਾ ਹੈ ਜੋ ਮੈਂ ਪੂਰਾ ਢਿੱਡ ਭਰ ਕੇ ਲੰਚ ਖਾਨੀ ਹਾਂ ਨਾ ਸਵੇਰੇ ਮੇਰੇ ਤੋਹ ਕੁਛ ਖਾਧਾ ਜਾਂਦਾ ਨਾ ਰਾਤੀ।
ਨਹੀਂ ਮੈਂ ਤੇ ਸਵੇਰੇ ਖਾ ਲੈਣੀ ਆ ਸਵੇਰੇ ਚਲੋ ਗਰਮੀ ਥੋੜੀ ਘੱਟ ਹੁੰਦੀ ਹੈ। ਤੇ ਖਾਲੀ ਵੀ ਪੇਟ ਹੁੰਦਾ, ਕੰਮ ਕੁਮ ਕਰਕੇ ਜਿਵੇਂ ਥੱਕ ਜਾਣੇ ਆ ਤੇ ਮੈਂ ਨਾਸ਼ਤਾ ਪ੍ਰੋਪਰ ਕਰ ਲੈਦੀ। ਲੰਚ ਵਿੱਚ ਤੇ ਬਹੁਤ ਗਰਮੀ ਹੁੰਦੀ ਹੈ। ਲੰਚ ਨੀ ਮੇਰੇ ਤੋਂ ਕੀਤਾ ਜਾਂਦਾ ਬਾਕੀ ਡਿਨਰ ਵੀ ਥੋੜਾ ਬਹੁਤਾ ਕਰ ਲੈਂਦੀ ਆ ਲਾਈਟ। ਕਿਉਂਕਿ ਵੋਕ ਕਰਨੀ ਹੁੰਦੀ ਹੈ ਫੇਰ
ਹਾਂ ਮੈਂ ਵੀ ਆਈ। ਮੈਂ, ਸਵੇਰ ਦਾ ਨਾਸ਼ਤਾ ਤਾ ਮੈਂ ਨਾ ਬਿਲਕੁਲ ਨੀ ਹੁੰਦਾ। ਮਤਲਬ ਖਾਇਆ ਹੀ ਨਹੀਂ ਮੇਰਾ ਤੇ ਦਿਲ ਥੋੜ੍ਹਾ ਐਵੇਂ ਮਚਲਣ ਲੱਗ ਜਾਂਦਾ ਨਾਸ਼ਤਾ ਨੀ ਮੇਰੇ ਤੋਂ ਹੁੰਦਾ। ਮੈਂ ਸਿੱਧਾ ਅਗਰ ਮੈਂ ਅੱਛਾ ਪੂਰਾ ਮੈਂ ਨਾ ਲੰਚ ਬਹੁਤ ਅੱਛੇ ਤਰੀਕੇ ਨਾਲ ਕਰ ਫੇਰ ਮੈਂ ਲੰਚ ਮੇਂ
ਹੂੰ, ਨਾਸਤੇ ਚ-ਨਾਸਤੇ ਚ ਕੀ ਖਾਂਦੇ ਦ ਤੁਸੀਂ ਜ਼ਿਆਦਾਤਰ
ਕੁਛ ਨੀ, ਮੇਰਾ ਕੋਲੋਂ ਹੁੰਦਾ ਈ ਨੀ ਨਾਸ਼ਤਾ।
ਅੱਛਾ-ਅੱਛਾ।
ਮੈਂ ਲੰਚ ਹੀ ਕਰਦੀ ਆਂ।
ਹਾਂ ਉਹੀਓ, ਫੇਰ ਗਰਮੀ ਇੰਨੀ, ਪਿਆਸ ਇੰਨੀ ਲੱਗਦੀ ਰਹਿੰਦੀ ਹੈ। ਪਾਣੀ ਪੀ-ਪੀ ਕੇ ਢਿੱਡ
ਸਵੇਰੇ ਉੱਠਦੇ ਨਾਲ ਹੀ ਇੱਕ ਗਲਾਸ ਪਾਣੀ ਦੀ ਡੋਸ ਫਿਰ ਜਰਾ ਜਾ ਕੁੱਛ ਕਰੋ, ਪਾਣੀ ਪੀ ਲਓ ਤੇ ਪਾਣੀ ਪੀ-ਪੀ ਕੇ ਹੀ ਬੰਦਾ ਏਨਾ ਆਫਰ ਜਾਂਦਾ ਹੈ।
ਹਾਂ, ਪਾਣੀ ਪੀ-ਪੀ ਕੇ ਹੀ ਪੇਟ ਭਰ ਜਾਂਦਾ ਹੈ ਮੇਰਾ।
ਹਮਮ ਉਹੀ, ਕੁਛ ਕਹਿ ਹੀ ਨੀ ਸਕਦੇ। ਇੰਨੀ ਗਰਮੀ ਹੁੰਦੀ ਨਾ ਕੁਛ ਚ ਕਿੱਥੇ ਜਾਣ ਤੇ ਮਨ ਕਰਦਾ ਨਾ ਖਾਣ ਤੇ ਨਾ ਪਾਣ ਤੇ। ਪਾਇਆ ਵੀ ਬੰਦਾ ਇਹ ਹੈ ਕਿ ਬਸ ਹੁਣ ਕੋਈ ਐਵੇਂ ਥੋੜੇ ਅ ਹੋਏ ਨਾ ਯੂਜ ਕੱਪੜਾ, ਉਂਝ ਦਾ
ਹਾਂ ਹਾਂ, ਹਾਂ, ਹਾਂ ਮੈਂ ਆਪ ਘਰ ਹੀ ਸੀ ਲੈਂਨੀ ਹਾਂ, ਗਰਮੀਆਂ ਵਾਸਤੇ ਕੱਪੜੇ। ਖੁੱਲੇ-ਖੁੱਲੇ, ਹਵਾ ਪਾਸ ਹੁੰਦੀ ਰਹਿੰਦੀ ਹੈ, ਬਸ। ਉਹੀ ਪਾਉਂਦੀ ਹਾਂ, ਗਰਮੀਆਂ ਚ
ਮੈਂ ਵੀ ਟੀ - ਸ਼ਰਟ, ਕੈਪਰੀਆਂ, ਇਹੀ ਪਾ ਕੇ ਰੱਖਦੀ ਹਾਂ ਬਸ ਕੀ ਕਰ ਸਕਦੇ ਹਾਂ। ਹੁਣ ਗਰਮੀ ਇੰਨੀ ਕੁਛ ਪਾਇਆ ਵੀ ਨਹੀਂ ਜਾਂਦਾ।
ਪਾ ਲੈਂਦੀ ਹਾਂ, ਘਰ।
ਹਾਂ, ਇਹੀ ਬਸ, ਇਹੀ ਨੇ ਨਿੱਕਰਾਂ, ਕੈਪਰੀਆਂ। ਐ ਟੋ ਟੀ - ਸ਼ਰਟਾਂ ਹੋ ਗਈਆਂ ਹੁਣ, ਇਸ ਤੋਂ ਇਲਾਵਾ ਕੁਛ ਪੈਂਦਾ ਵੀ ਨੀ, ਬੰਦਾ ਕੀ ਪਾਵੇ? ਘਰ ਵੀ, ਬਾਹਰ ਇਹ ਬਾਹਰ, ਬਾਹਰ ਕੁਛ ਪਾਣਾ ਪਏਗਾ ਇਸ ਕਰਕੇ ਬਾਹਰ ਨੀ ਜਾਂਦੇ।
ਘਰ
ਸੂਰ ਦੇ ਮੁ ਤੇ ਪਾਏ ਹੋਏ ਬੜਾ ਚਿਰ ਹੋ ਗਿਆ ਏ
ਹਾਂ ਹੀ ਨਾ ਤੇ ਤੁਸੀਂ ਅੱਖਾਂ ਟੈਸਟ ਕਰਉਣ ਗਏ ਸੀ ਫਿਰ ਕੀ ਬਣਿਆ ਚਸ਼ਮਾ ਲੱਗ ਗਿਆ ਉਹਨੂੰ
ਹਾਂ ਚਸ਼ਮਾ ਕੇ ਅੰਦਰ ਡਾਕਟਰ ਲਗਾ ਦੋ ਦਵਾਈਆਂ ਤੇ ਮੈਂ ਖਾਣ ਵਾਲੀ ਲੈ ਕੇ ਦਿੱਤੀਆਂ ਨੀ ਉਹ ਬੱਕੀ
ਹਾਂ ਨਾ ਨਾ ਉਹ ਤੇ ਹੈ ਹੀ ਹੈ ਦਵਾਈ ਤੇ ਦਵਾਈ ਖਾਣ ਨਾਲ ਕੀ ਹੋਏਗਾ ਅੱਖਾਂ ਤੇ ਹੁਣ ਵੀ ਕੋ ਵੀਆਂ ਚਸ਼ਮਾ ਲਗਾਨਾ ਪਏਗਾ ਹਾਂ ਕੋਈ ਖ਼ਾਰਿਸ਼ ਖ਼ਾਰਿਸ਼ ਵਗੈਰਾ ਵੀ ਹੁੰਦੀ ਪਈ ਹੈ
ਨਹੀਂ ਨਹੀਂ ਖ਼ਾਰਿਸ਼ ਨਹੀਂ ਹੋਈ ਫਿਰ ਭੀੜ ਹੁੰਦਾ ਸੀ ਇਹਦਾ
ਅੱਛਾ ਅੱਛਾ
ਪੜੇ ਸਿਰ ਪੀੜੇ ਤੇ ਪਹਿਲੇ ਵੀ ਮੈਨੂੰ ਸ਼ੱਕ ਸੀ ਕਿ ਇਹਦੀ ਅੱਖਾਂ ਅਹ ਥੋੜ੍ਹੀ ਵੀਕ ਹੋ ਗਈਆਂ ਹੋਏਗੀਆਂ ਜਾਂ ਆਈ ਸਾਈਟ ਥੋੜੀ ਵੀਕ ਹੋ ਗਈ ਹੈਗੀ
ਛੋਲੇ ਖੁਵਾਇਆ ਕਰ
ਹਾਂ ਮੈਂ ਗਈ ਸੀ ਫਿਰ ਅੱਜ ਫੇਰੇ ਵਿਖਾਨ ਤੇ ਉਹਦ ਨੰਬਰ ਹੀ ਆਇ ਦਾ ਫਿਰ ਚਸ਼ਮਾ ਮਨਵਾਉਣ ਦਿੱਤਾ ਹੁਣ ਤੇ ਆਈਡਰੋਪ ਪਾੜ ਹੈ
ਚਸ਼ਮਾ ਤੇ ਮੈਂ ਵੀ ਬਣਵਾਨਾ ਆਪਣਾ ਮੇਰਾ ਵੀ ਨਾ ਥੋੜਾ ਉਹ ਹੋ ਗਿਆ ਮੈਂ ਵੀ ਅੱਖਾਂ ਚੈੱਕ ਕਰਉਣ ਜਾਣੀ ਆਾਂ
ਅੱਛਾ ਨਹੀਂ ਮੈਂ ਤੇ ਹੁਣ ਐ ਹਫ਼ਤੇ ਬਣਵਾਇਆ ਨਵਾਂ ਚਸ਼ਮਾ ਨਾ
ਹਾਂ ਚੱਲਣਾ ਤੁਸੀਂ ਮੇਰੇ ਨਾਲ ਫਿਰ
ਹਾਂ ਹਾਂ ਕੋਈ ਨੀ ਚੱਲਾਂਗੀ ਹਾਂ ਮੈਂ ਬਸ ਏਦਾਂ ਲੈਣ ਜਾਵਾਂਗੀ ਨਾ ਤੇ ਮੈਂ ਤੁਹਾਨੂੰ ਕਹਿ ਦਾਂਗੀ ਵੀ ਤੁਸੀਂ ਆਪਣਾ ਬਣਵਾ ਲੈਣਾ ਉਹਦੇਿਲ ਕੋੁਲ
ਹਾਂ ਮੈਂ ਵੀ ਜਾਣਾ ਨਾ ਕਿਉਂਕਿ ਮੇਰੇ ਵੀ ਨਾ ਥੋੜਾ ਸਿਰ ਪਿਰ ਰੈਨ ਲੱਗ ਗਿਐ ਸ਼ਾਇਦ ਅੱ ਖਾਂ ਵੀਕ ਹੋ ਗਈਐ ਜਾਦਾ ਹੋਰ ਹੋ ਗਈਐਂ ਤਾਂ ਕਰਕੇ ਸ਼ਾਇਦ
ਦੇ ਨਾਲ ਫੇਰ ਅੱਖਾਂ ਹੋਣੀਆਂ ਈ ਨੇ।
ਹਾਂ ਏਨਾ ਮੇਰੀ ਬਾਏ ਬਰਥ ਤੇ ਨੀ ਹੈਗ ਨੀ ਮੇਰੀ ਤੇ ਕਾਫ਼ੀ ਲੇਟ ਹੋਈ ਸੀ ਹੁਣ ਈ ਹੋਈ ਸੀ ਮੇਰੀ ਬਾਕੀ ਹੁਣ ਸੇਰ ਦਰਦ ਰਹਿਣ ਲੱਗ
ਅੱਛਾ-ਅੱਛਾ, ਨਈ ਮੇਰੀ ਤ ਬਾਏ ਬਰਥ ਈ, ਹੂੰ
ਅੱਛਾ-ਅੱਛਾ ਤੁਆਡੇ ਬਾਰ-ਬਾਰ ਤੇ ਪਤਾ ਕਿਵੇਂ ਲੱਗਿਆ ਸੀ ਤਾਨੂੰ?
ਕੈਂਪ ਲੱਗਦਾ ਹੁੰਦਾ ਸੀ। ਅ, ਹੈਲਥ, ਹੈਲਥ ਕੈਂਪ ਲੱਗਦਾ ਸੀ ਹੈਲਥ ਚੈਕਅਪ ਦਾ ਤੇ ਉਹ ਪੂਰੀ ਫੁਲ ਬੋਡੀ ਟੈਸਟ ਹੁੰਦੇ ਸੀ ਔਹਦੋਂ ਜਾ ਅੱਖਾਂ ਦਾ ਟੈਸਟ ਹੋਇਆ ਤਾਂ ਅੱਖਾਂ ਚ ਫੇਰ ਥੋੜਾ ਖਰਾ
ਅੱਛਾ ਅੱਛਾ। ਹਾਂ, ਚਲੋ ਫੇਰ ਤੁਸੀ ਚੱਲਣਾ ਮੇਰੇ ਨਾਲ
ਹਾਂ-ਹਾਂ।
ਹੈਨਾ ਮੈਂ ਤੁਆਨੂੰ ਦੱਸ ਦਾਂਗੀ ਹਾਂ ਤੁਸੀ, ਤੁਸੀ ਜਦੋਂ ਆਔਗੇ ਨਾ। ਚਸ਼ਮਾ ਲੈਨਾ ਔਦਾ ਤੇ ਮੈਨੂੰ ਨਾਲ ਲੈ ਜਾਣਾ, ਹੂੰ। ਚਲੋ ਜੀ, ਠੀਕ ਐ ਜੀ। ਸਤਿ ਸ੍ਰੀ ਕਾਲ।